ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂ, ਹੋਰ, ਕਿਹਵੇਂ ਹੋ ਜੀ?
ਵਧੀਆ ਜੀ। ਤੁਸੀਂ ਸੁਣਾਓ, ਕੀ ਹਾਲ-ਚਾਲ?
ਹਾਂਜੀ- ਹਾਂਜੀ, ਵਧੀਆ ਜੀ। ਹੋਣ ਜੀ ਤੁਹਾਡੇ ਉੱਥੇ ਮੌਸਮ? ਕਿੱਦਾਂ ਦਾ ਜੀ।
ਮੌਸਮ, ਭਾਜੀ ਬਹੁਤ ਠੀਗ ਹੋ ਰਹੀ ਹੈ।
ਬੜੀ ਗਰਮੀ, ਹੋ ਰਹੀ ਹੈ। ਤੁਹਾਡੇ ਉੱਧਰ ਕਿੱਦਾਂ ਦਾ?
ਹਾਂਦੇ ਤੇ, ਜੀ ਬਰਸਾਤ। ਸ਼ਨੀਵਾਰ ਦੀ ਬਰਸਾਤ ਹੋ ਰਹੀ ਹੈ। ਸ਼ਨੀਵਾਰ ਵੀ, ਸਵੇਰੇ ਬਰਸਾਤ ਸੀਗੀ। ਤਾਂ ਹੁਣ ਵੀ। ਬਰਸਾਤ ਸੀਗੀ। ਹੁਨੇ ਰੁਕੀ ਹੈ। ਤੇ ਐਤਵਾਰ ਵੀ ਸੀਗੀ। ਐਤਵਾਰ ਮਤਲਬ ਕੱਲ ਤਾਂ ਸਵੇਰ- ਸਵੇਰੇ ਹੀ, ਸੀ। ਬਸ। ਤੇ ਹੁਣ ਤਾਂ, ਪੁਰਾ ਅੱਜ ਤਾਂ, ਪੂਰਾ ਦਿਨ ਚੱਲੀ ਹੈ।
ਅੱਛਾ ਜੀ। ਫੇਰ ਤੇ, ਤੁਹਾਡੇ ਉੱਧਰ, ਠੰਢਾ ਮੌਸਮ ਹੋਣਾ। ਥੋੜੀ ਬਰਸਾਤ, ਏਧਰ ਵੀ ਭੇਜ ਦੋ।
ਹਾਂਜੀ- ਹਾਂਜੀ, ਬਿਲਕੁਲ ਜੀ। ਆਪਾਂ ਕਹਾਂਗੇ। ਇੰਦਰ ਦੇਵਤਾ ਜੀ ਨੂੰ, ਵੀ ਤੁਹਾਡੇ ਵੱਲ ਵੀ, ਥੋੜਾ ਜਿਹਾ ਆਸ਼ੀਰਵਾਦ, ਕਰਦਾ।
ਹਾਂਜੀ- ਹਾਂਜੀ। ਹੋਰ ਦੱਸੋ ਭਾਜੀ, ਕੀ ਹਾਲ- ਚਾਲ?
ਬਟ, ਇੱਕ ਗੱਲ ਦੱਸਾਂ। ਤੁਹਾਨੂੰ ਮੈਂ ਜੇ ਤੁਹਾਡੇ, ਬਰਸਾਤ ਹੋਈ ਨਾ। ਤੁਸੀਂ ਫੇਰ ਕਹਿਣਾ, ਗ਼ਲਤ ਹੋ ਗਿਆ। ਆਪਾਂ ਕੰਮ ਤੇ ਜਾਣਾ ਸੀਗਾ। ਇਹ ਕੰਮ ਰਹਿ ਗਿਆ। ਉਹ ਰਹਿ ਗਿਆ। ਚੰਗਾ ਤਾਂ ਹੈਗਾ, ਪਰ ਠੰਡਾ ਮੌਸਮ ਹੈ। ਫੇਰ ਗੱਲ ਇਹ, ਹੈ ਕਿ। ਫੇਰ ਕੰਮ ਰੁਕ ਜਾਂਦਾ ਹੈ। ਕੰਮ ਹੈ ਤੇ, ਸਭ ਕੁੱਛ ਹੈ।
ਹਾਂਜੀ- ਹਾਂਜੀ, ਬਾਕੀ ਨੋਰਮਲ ਬਸ ਅਹ ਉਹ ਰਹਣਾ ਚੀਹੀਦਾ, ਆਪਣਾ ਮ ਮੌਸਮ।
ਹਾਂਜੀ, ਇਹ ਹੈਗੀ, ਥੋੜੀ ਬਹੁਤੀ ਬਰਸਾਤ। ਹਾਂਜੀ, ਥੋੜੀ ਬਹੁਤੀ ਪਰ ਥੋੜੀ- ਬਹੁਤੀ ਬਰਸਾਤ ਤੋਂ, ਬਾਅਦ। ਮੌਸਮ ਸਾਫ਼, ਹੋ ਜਾਵੇ। ਠੰਡ ਵਾਲਾ ਉਹ ਠੀਕ ਹੈ। ਬਟ ਪੂਰਾ- ਪੂਰਾ ਦਿਨ ਚੱਲੇਗੀ। ਫੇਰ ਤੁਹਾਨੂੰ, ਪਤਾ ਹੀ ਹੈ। ਅੱਜ ਕੱਲ ਸੜਕਾਂ ਤੇ, ਪਾਣੀ ਹਾਂ। ਫੇਰ ਉਹ, ਪਾਣੀ ਭਰ ਜਾਂਦਾ ਹੈ। ਫੇਰ ਸਕੂਟੀ, ਐਕਟਿਵਾ ਕੁਛ ਲੈ ਕੇ ਜਾਓਗੇ। ਉਹ ਬੰਦ ਹੋ ਜਾਂਦੀ ਹੈ। ਫੇਰ ਉਹਨੂੰ, ਕਿਕਾ ਮਾਰਦੇ ਰਹੋ। ਫੇਰ ਇਸ ਕਾਰਨ ਬੰਦਾ ਘਰੋਂ। ਨਿਕਲਦਾ ਹੀ ਨਹੀਂ। ਬੰਦਾ ਸੋਚਦਾ, ਚੱਲ ਯਾਰ ਘਰ ਰਹਿ ਲੋ। ਫੇਰਸ਼ਾਨ ਹੋਵਾਂਗੇ। ਜਿਹੜਾ ਕੰਮ। ਅੱਜ ਹੋਣਾ, ਤੇ ਉਹ ਵੀ ਕੱਲ ਹੀ ਆ। ਕਿਉਂ ਪਰੇਸ਼ਾਨ ਹੋ ਜਾਂਦਾ ਬੰਦਾ। ਤੇ, ਇਸ ਤੋਂ ਵਧੀਆ। ਇਹ ਹੈ ਕਿ, ਕੱਲ ਹੀ ਕਰ ਲਾਂਗੇ।
ਹਾਂਜੀ- ਹਾਂਜੀ, ਸਹੀ ਗੱਲ ਹੈ, ਭਾਜੀ।
ਹੋਰ, ਰੋਟੀ- ਰਾਟੀ ਖਾ ਲਈ ਸੀ।
ਨਹੀਂ। ਹਜੇ ਖਾਣੀ, ਹੈ ਭਾਜੀ।
ਅੱਛਾ- ਅੱਛਾ। ਹਾਂਜੀ। ਆਪਾਂ ਤਾਂ, ਖਾਲੀ ਹਾਂ ਜੀ। ਸਾਡੇ, ਭਾ ਜੀ ਨੌ, ਸਵਾ ਨੌ ਵਜੇ। ਸਭ ਖਾ ਲੀਦੇ ਨੇ। ਮਤਲਬ ਹੈ। ਕਿ, ਸਵਾ ਨੌ, ਦੇ ਆਸ- ਪਾਸ, ਅਸੀਂ ਆਪਣਾ ਰੇਡੀ। ਸਭ ਕੁਛ ਖਾ ਪੀ ਕੇ ਫ੍ਰਰੀ ਹੋ ਜਾਂਦੇ ਹਾਂ ਇਹ ਨਹੀਂ ਕਿ ਆਪਾਂ ਦਸ ਦਸ ਗਿਆਰਾਂ ਗਿਆਰਾਂ ਬਾਰਾਂ ਦਾ ਕੰਮ ਨੀ ਹੈਦਾ ਸਾਡੇਥ
ਅੱਛਾ ਅੱਛਾ ਨਹੀਂ ਆਪ ਆਪਾਂ ਵੀ ਖਾ ਲੈਂਦੇ ਆ ਪਰ ਆਪਾਂ ਅੱਜ ਕਿਸੇ ਬਾਹਰ ਚਲੇ ਗਏ ਸੀ ਨਾ ਕਿੱਥੇ ਫੇਰ ਆਪਾਂ ਲੇਟ ਆਏ ਸੀ ਹੁਣ ਬਣੂਗੇ ਫੇਰ ਖਾਣਗੇ ਆਪਾਂ ਹਾਂਜੀ ਹਾਂਜੀ ਹੋਰ ਘਰ ਪਰਿਵਾਰ ਵਧੀਆ ਭਾਜੀ
ਹਾਂਜੀ ਹਾਂਜੀ ਬਸ ਮੈਂ ਥੋੜਾ ਜਿਹਾ ਹੀ, ਬਾਹਰ ਨਿਕਲਿਆ ਸੀਗਾ। ਕੰਮ ਤੇ। ਉਸ ਤੋਂ, ਬਾਅਦ। ਅਹ ਇੱਥੇ, ਥੋੜਾ ਜਿਹਾ ਅੱਗੇ ਗਿਆ। ਬਾਰਿਸ਼ ਤੇਜ ਹੋ ਗੀ। ਬਸ। ਫੇਰ ਗਿੱਲੇ- ਗੁੱਲੇ ਹੋ ਗਏ। ਅੱਜ, ਉਸ ਤੋਂ ਫੇਰ ਸਿਰ- ਸੁਰ ਨਾਤੇ।
ਅੱਛਾ ਅੱਛਾ
ਫੇਿਰ ਸਿਰ ਸੁਰ ਨਾ ਹੈ ਫਿਰ ਮੈਂ ਕਿਹਾ ਰੋਟੀ ਖਾ ਲਈਏ ਉਹ ਫੇਿਰ ਬਾਰਿਸ਼ ਹੱਲੇ ਪਾਣੀ ਨਾ ਸਿਰ ਫਿਰ ਗੰਦਾ ਹੋ ਜਾਂਦਾ ਹਨ ਨਾ ਕਿਉਂਕਿ ਤੇਲ ਲਾਇਆ ਹੁੰਦਾ ਸਿਰ ਨੂੰ ਪਾਣੀ ਡਿੱਗਦਾ ਚਿਪਚਿਪਾ ਸਿਰ ਹੋ ਜਾਂਦਾ ਫਿਰ
ਹਾਂਜੀ ਹਾਂਜੀ ਹਾਂਜੀ ਕਨਰਜੀੀ ਆਉਣ ਲੱਗ ਜਾਂਦੀ ਹੈ
ਹਾਂ ਤੇ ਫਿਰ ਆਏ ਪਹਿਲੇ ਆ ਕੇ ਨਾਟੋ ਜਸੇ ਕੁਤਾ ਮੈਂ ਕਿਹਾ
ਹਾਂਜੀ ਹਾਂਜੀ
ਫੇਿਰ ਘਰ ਸੀਗੇ ਅੱਜ ਫ ਮੈਂ ਕਿਹਾ ਘਰ ਦਾ ਹੀ ਕੰਮ ਕਰ ਲ ਜੋ
ਹਾਂਜੀ
ਮਤਲਬ ਥੋੜ੍ਹੀ ਸੈਟਿੰਗ ਕਰਨੀ ਸੀਗੀ ਰੋਮਦਾਸ ਇੱਧਰ ਉਧਰ ਇਧਰ ਸਮਾਨ ਕਰਨਾ ਸੀ ਇਧਰਧ ਫੋਰ ਚੀਜ਼ ਲੱਗੇ ਰਹੇ ਅੱਜ
ਅੱਛਾਹੀ ਹੈ
ਹਾਂਜੀ ਹਾਂਜੀ
ਬਕ
ਸਾਡੇ ਇੱਥੇ ਬਾਰਿਸ਼ ਤਾਂ ਉਦਾਂ ਠੰਡਾ ਹੀ ਮੌਸਮ ਰਹਿੰਦਾ ਹੈ ਕਿਉਂਕਿ ਪਹਾੜੀ ਪਹਾੜੀ ਇਲਾਕਾ ਕੋਲ ਹੈ ਮਤਲਬ ਬਾ ਮੁਸ਼ਕਿਲ ਨਾਲ ਦਸ ਪੰਦਰਾਂ ਕਿਲੋਮੀਟਰ ਦੇ ਲਾਗੇ ਜਿਵੇਂ ਅੱਗੇ ਚੱਲਾਂਗੇ ਥੋੜ੍ਹੀ ਜਿਹੀ ਤੇ ਪਹਾੜ ਲੱਗ ਜਾਂਦੇ ਨੇ ਹਿਮਾਚਲ ਲੱਗ ਜਾਂਦਾ ਹੈ
ਅੱਛਾ ਜੀ
ਹਾਂ ਤਾਂ ਫਿਰ ਸਾਡੇ ਤੋਂ ਓਦਾਂ ਵੀ ਠੰਡਾ ਹੀ ਰਹਿੰਦਾ ਏ। ਪਰ! ਇਹ ਹੈ ਕਿ ਜਦੋਂ ਸਰਦੀਆਂ ਆਉਂਦੀਆਂ ਉਦੋਂ ਥੋੜ੍ਹਾ ਮੁਸ਼ਕਿਲ ਉਦੋਂ ਬਹੁਤ ਠੰਡ ਹੋ ਜਾਂਦੀ ਏ। ਕੁਛ ਖੁੱਲਾ ਏਰੀਏ ਦੇ ਕਾਰਨ ਕਿਉਂਕਿ, ਹੁਣ ਖੁਲਾ ਏਰੀਏ ਚ ਫਿਰ ਤੁਹਾਨੂੰ ਪਤਾ ਹੈ ਠੰਡ ਇੱਕੋ ਦਮ ਡਿਗਦੀ। ਆ ਕਿਉਂਕਿ, ਸ਼ਹਿਰਾਂ ਚ ਗਲੀਆਂ ਚ ਜਾਂ ਕਿਧਰੇ ਤੇ ਇਹ ਹੁੰਦਾ ਹੈ ਨਾ, ਕੁਛ ਮਕਾਨਾਂ ਘਰ ਹੁੰਦੇ ਨੇ ਘਰ ਦੇ ਕਾਰਨ ਉਹ ਬਹੁਤ ਥੱਲੇ ਘਟ, ਆਉਦੀ ਹੈ।
ਹਾਂਜੀ -ਹਾਂਜੀ -ਹਾਂਜੀ
ਚ ਅਤੇ ਬਦ ਸ਼ਰਦੀਆਂ 'ਚ ਥੜ੍ਹੀ ਦਿੱਕਤ ਆ ਜਾਂਦੀ ਏ। ਵੈਸੇ ਤੁਸੀਂ ਡਿਨਰ ਦੀ ਤਿਆਰੀ ਤੇ ਕਰ ਲਈ ਹੋਣੀ ਏ।
ਹਾਂਜੀ -ਹਾਂਜੀ ਕਰ ਲਿਆਣੀ ਵ ਖਾਣ ਲੱਗੇ ਜੇ।
ਅੱਛਾ -ਅੱਛਾ -ਅੱਛਾ ਕੀ ਬਣਾਇਆ ਸੀ ਘਰਦਿਆਂ ਨੇ?
ਅੱਜ ਤਾਂ ਭਾਜੀ ਸ਼ਾਹੀ ਪਨੀਰ ਅਸੀਂ ਬਨਾਇਆ ਸੀ।
ਅੱਛਾ!
ਹਾਂਜੀ- ਹਾਂਜੀ
ਚਲੋ ਅੱਛੀ ਗੱਲ ਹੈ ਜੀ ਬਹੁਤ ਵਧੀਆ, ਜਿਵੇਂ ਮੰਨ ਲੋ ਕਿ ਤੁਹਾਡੇ ਘਰ। ਕੋਈ ਹੈ ਨਹੀਂ ਤਾਂ ਤੁਸੀਂ ਰੋਟੀ ਪਾਣੀ ਆਪੇ ਹੀ ਕਰ ਲੈਂਦੇ ਹੋ ਐਜਸਟ ਜਾਂ ਫਿਰ ਬਾਹਰੋਂ।
ਕਈ ਵਾਰੀ ਬਾਹਰੋਂ ਕਰ ਲੈਂਦੇ ਆ ਅਗਰ ਨਾ। ਤੇ ਬਣਾ ਲਈਦਾ ਜੀ ਫੇਰ ਕੁਛ। ਜੇ ਨਾਲ ਦੀ ਚੱਕ। ਨਾਲ ਚਾਚੇ -ਚੂਚੇ ਹੈਗੇ ਨਾ ਮੇਰੇ ਇਡਲੀਆ ਉਹ ਭੇਜ ਦਿੰਦੇ ਨੇ।
ਹਾਂਜੀ -ਹਾਂਜੀ ਫਿਰ ਤਾਂ ਬਹੁਤ ਵਧੀਆ ਮਤਲਬ ਕਿ।
ਹਾਂਜੀ -ਹਾਂਜੀ
ਮੰਮਾ ਆ ਕੋਈ ਘਰ ਨਹੀਂ ਹੈਗਾ ਤਾਂ ਫਿਰ ਚਾਚੀ ਘਰ ਖਾਲੀਏ ਤੇ।
ਹਾਂਜੀ- ਹਾਂਜੀ -ਹਾਂਜੀ
ਹ ਚਲੋ ਅੱਛੀ ਗੱਲ ਹੈ। ਵੈਸੇ ਵਧੀਆ ਹੈ ਕਿ ਜੁਆਇੰਟ ਫੈਮਿਲੀ ਹੀ ਰਹਿਣਾ ਚਾਹੀਦਾ। ਅੱਜ ਦੇ ਟਾਈਮ ਚ ਦਿੰਦਾ ਨਹੀਂ ਕੋਈ ਮੈਂ ਦੇਖਿਆ ਕਿ ਸਭ ਸੈ। ਸੈਪਰੇਟ ਰਹਿੰਦੇ ਆਪਣੇ ਬਟ। ਜੁਆਇੰਟ ਫੈਮਿਲੀ ਚ ਬਹੁਤ ਫਾਇਦਾ ਹੁੰਦਾ ਹੈ ਕਿ ਸਭ ਚੀਜ਼ ਟਾਈਮ ਨਾਲ ਮਿਲ ਜਾਂਦੀ ਏ। ਜੇ ਮੰਮੀ ਘਰ ਨਹੀਂ ਭੁੱਖ ਲੱਗੀ ਏ ਕੁਛ ਬਣਾ ਕੇ ਦੇ ਦਿੰਦੇ ਨੇ। ਫਿਰ ਉੱਤੋਂ ਕੱਲ ਨੂੰ ਕੋਈ ਸੁੱਖ -ਦੁੱਖ ਹੈ ਤੇ ਨਾਲ ਖੜੇ ਹੁੰਦੇ ਨੇ। ਤੇ ਸੈਪਰੇਟ ਘਰ ਜਾ ਪਹਿਲਾਂ ਫੋਨ ਕਰੋ ਬਈ ਚਾਚਾ ਆਪਾਂ। ਘਰ ਐ ਗੱਲ ਹੋਵੇ ਆਪਾਂ ਘਰ ਆ ਕਿਦਾਂ ਕਰੀਏ?
ਸਹੀ ਗੱਲ ਹੈ ਭਾਜੀ।
ਅੱਛੀ ਗੱਲ ਏ। ਫਿਰ ਉਹ ਘਰ 'ਚ ਰੌਣਕ ਨਹੀਂ ਰਹਿੰਦੀ ਏ ਸਭ ਤਾਏ ਚਾਚਿਆਂ ਦੇ ਬੱਚੇ। ਬੱਚੇ ਆਪ ਸਾਰੇ ਇਕੱਠੇ। ਇਹ ਦੱਸੋ ਜੀ ਹਾਂਜੀ। ਫਿਰ ਮਜ਼ਾਕ ਮਜੂਕ ਵੀ ਚੱਲਦਾ ਰਹਿੰਦਾ ਇੱਕ ਦੂਸਰੇ ਨਾਲ।
ਸਹੀ ਗੱਲ ਏ ਭਾਜੀ।
ਜਿਹੜੇ ਆਪਣਾ, ਸਪਰੇਟਾਂ ਹੋ ਜਿਵੇਂ ਮੰਨਲਓ ਕਿ ਸਾਡੇ ਆਪਣੇ -ਆਪ ਇਕੱਲੇ ਚ ਰਹਿੰਦੇ ਆ ਫਿਰ ਬੰਦਾ ਸੋਚਦਾ ਟਾਈਮ ਇੱਕ ਤਾਂ ਟਾਈਮ ਨੀ ਪਾਸ ਹੁੰਦਾ। ਵਡੀ ਗੱਲ ਤੁਹਾਨੂੰ, ਜੇ ਤੁਹਾਡੇ ਨਾਲ ਸੱਭਿਅਤਾ ਹੈ ਸਭ ਅਸੀ ਮਜ਼ਾਕ ਵਗੈਰਾ ਕਰ ਰਹੇ ਹੋ ਸਭ ਕਰ ਰਹੇ ਹੋ। ਤੇ ਟੈਮ ਦਾ ਪਤਾ ਨੀ ਲੱਗਣਾ ਤੁਹਾਨੂੰ ਕਿੱਥੇ ਦੋ ਘੰਟੇ ਹੋ ਗੇ।
ਸਹੀ ਗੱਲ ਨੀ ਸਹੀ ਗੱਲ।
ਹ ਓਦਾਂ ਜੇ ਇਕੱਲੇ ਆ ਆਪਾਂ ਤੇ ਸਾਡੇ ਦਸ ਮਿੰਟ ਵੀ ਏਦਾਂ ਲੱਗਦਾ। ਦਿਨੇ ਇੱਕ ਘੰਟਾ ਹੋ ਗਿਆ।
ਹਾਂਜੀ ਹਾਂਜੀ ਹਾਂਜੀ
ਹਮ
ਫੇਰ ਤਾਂ ਇਹ ਕਹਿੰਦੇ ਨੇ ਪਤਾ ਜਲਦੀ ਟਾਈਮ ਬੀਤੇ ਬ ਰਾਤ ਹੋਏ ਬਸ ਸੋਈਏ। ਕੱਲੇ ਚ ਜਾ ਘਰ ਬਈ।
ਹਾਂਜੀ ਪਰ ਬਟ ਨਹੀਂ। ਵੀ ਨੀਦ ਆਉਂਦੀ ਨਾ ਰਾਤ ਦੇਖੋ ਹੁਣ ਤੁਸੀਂ ਆਪੇ ਹਿਸਾਬ ਲਓ ਇਕੱਲੇ ਕਿਵੇਂ ਨੀਂਦ ਆਏਗੀ। ਤੁਸੀਂ ਪੂਰਾ ਨਾ ਕੁਛ ਖੇਲਿਆ ਨਾ ਕੁਛ ਨੀਂਦ ਵੀ ਤਾਂ ਆਉਂਦੀ ਏ। ਜੇ ਸਾਡਾ ਮਾਇਂੰਡ ਫਰੈਸ਼ ਹੈ ਜੇ ਸਾਡੇ ਮਾਇਂਡ 'ਚ। ਉਹੀ ਆ ਯਾਰ ਅੱਜ ਆਪਾਂ ਦਿਨ ਕੀ ਕੀਤਾ ਕੁਛ ਵੀ ਨਹੀਂ ਤੇ ਜਿਹੜਾ ਬੰਦਾ ਰਾਤ ਦਿਨ ਨੂੰ ਪਰੇਸ਼ਾਨ ਹੈ ਨਾ ਤੇ ਉਹ ਰਾਤ ਨੂੰ ਵੀ ਪਰੇਸ਼ਾਨ ਰਹਿੰਦਾ ਉਹ ਪੱਖੇ ਨੂੰ ਦੇਖਦੇ ਗੱਲਾਂ ਕਰਦਾ ਫਿਰ। ਅ ਪਰ ਇਹ ਹੈ ਕਿ ਚਲੋ ਅੱਛੀ ਗੱਲ ਹੈ ਕਿ ਮਿਲ ਜੁਲ ਕੇ ਹੀ ਰਹਿਣਾ ਚਾਹੀਦਾ ਹੈ ਆਪ ਨੂੰ ਵੀ ਸਾਨੂੰ ਵੀ ਸਭ ਨੂੰ ਔਰ, ਆਪਣਾ ਤੁਹਾਨੂੰ ਪਤਾ ਹੀ ਹੈ ਜਿੱਥੇ ਚਾਰ ਬੰਦੇ ਹੋਣ ਉੱਥੇ ਫਿਰ, ਮਾਹੌਲ ਹੀ ਅਲੱਗ ਹੁੰਦਾ
ਸਹੀ ਗੱਲ ਹੈ ਭਾਜੀ, ਜਿਵੇਂ ਯਾਰ ਦੋਸਤਾਂ ਦਾ ਮਾਹੌਲ ਹੋ ਜਾਂਦਾ ਹੈ ਉਂਝ ਘਰ ਦਾ ਮਾਹੌਲ ਹੋ ਜਾਂਦਾ ਫੇਰ
ਹਾਂਜੀ ਹਾਂਜੀ ਹੁਣ ਆਪਾਂ ਜਿਵੇਂ ਯਾਰੀ ਦੋਸਤੀ 'ਚ ਬਾਹਰ ਜਾਂਦੇ ਹਾਂ। ਅਤੇ ਘਰੋਂ ਫੋਨ ਵੀ ਆਉਂਦੇ ਨੇ ਅਤੇ ਆਪਾਂ ਇਹੀ ਬੋਲਦੇ ਹਾਂ। ਮੰ ਮੰਮੀ ਪੰਜ ਮਿੰਟ ਵਿੱਚ ਆ ਗਿਆ ਪਰ ਆਪਾਂ ਪੰਜ ਮਿੰਟ ਚ ਆਉਂਦੇ ਨੀ, ਫੇਰ ਮੰਮੀ ਕਰਦੇ ਕਿ ਪੰਦਰਾਂ ਮਿੰਟ ਬਾਅਦ ਫੋਨ ਕੀ ਬਾਈ ਕਿੱਥੇ ਰਹਿ ਗਿਆ ਤੂੰ ਹੁਣੇ ਪੰਜ ਮਿੰਟ ਬੋਲਦਾ ਪਿਆ ਸੀ ਮੰਮੀ ਆ ਗਏ ਕਿਉਂਕਿ ਉਸ ਟਾਈਮ ਸਾਨੂੰ ਨੀ ਟਾਈਮ ਪਤਾ ਲੱਗਦਾ, ਜਿਹੜੇ ਸਾਡੇ ਘਰ ਦੇ ਨੇ ਉਹਨਾਂ ਨੂੰ ਪਤਾ ਲੱਗਦਾ ਟਾਈਮ ਕਿ ਹਾਂ ਇਹ ਘਰ ਨੀ ਆਇਆ ਹਲੇ ਿਆ ਬਟ ਸਾਨੂੰ ਇਹ ਲੱਗਦਾ ਲੈ ਮੰਮੀ ਨੇ ਹੁਣੇ ਤਾਂ ਫੋਨ ਕੀਤਾ ਫਿਰ ਫੋਨ ਕਰਦਾ ਪਰ ਟਾਈਮ ਤੇ ਜ਼ਿਆਦਾ ਹੋਇਆ ਹੁੰਦਾ, ਲੇਕਿਨ ਸਾਨੂੰ ਇਸ ਕਾਰਨ ਪਤਾ ਲੱਗਦਾ ਕਿਉਂਕਿ ਅਸੀਂ ਯਾਰੀ ਦੋਸਤੀ ' ਉਸ ਟਾਈਮ ਧਿਆਨ ਹੁੰਦਾ ਬਟ ਟਾਈਮ ਵੱਲ ਨਹੀਂ, ਜਦੋਂ ਅਸੀਂ ਫਰੀ ਬੈਠੇ ਹਾਂ ਫਿਰ ਸਾਡਾ ਟਾਈਮ ਵੱਲ ਧਿਆਨ ਜ਼ਿਆਦਾ ਹੋਏਗਾ ਹੋਰ ਕਿਧਰੇ ਘੱਟ
ਹਾਂਜੀ, ਪਰ -ਪਰ ਜਦੋਂ ਅ ਅਹ ਡੈਡੀ ਦਾ ਫੋਨ ਆਉਂਦਾ ਉਦੋਂ ਉਥੋਂ ਰੋਂਦੇ ਆ ਫਿਰ ਉਥੋਂ ਹਨਾ
ਫੇਰ ਤਾਂ ਪੰਜ ਮਿੰਟ ਚ ਘਰ ਪਹੁੰਚ ਜਾਂਦੇ ਆ, ਫੇਰ ਤਾਂ ਜੀ ਇੱਕ ਵਾਰੀ ਫੋਨ ਆਉਂਦਾ, ਘਰ ਆਉਣਾ ਜਾਂ ਨਹੀਂ ਬਸ
ਹਾਂ, ਫੇਰ ਤਾਂ ਯਾਰਾਂ ਦੋਸਤਾਂ ਨੂੰ ਉੱਥੋਂ ਹੀ ਛੱਡ ਕੇ ਸਿੱਧਾਂ ਘਰੇ
ਹ ਹ ਹ ਹ ਏਦਾਂ ਹੀ ਹੁੰਦਾ ਹੈ ਬਸ ਕਿਸੇ ਨੂੰ ਪਾਪਾ ਦਾ ਡਰ ਹੈ ਕਿਸੇ ਨੂੰ ਮੰਮੀ ਦਾ ਪਰ ਇਹ ਹੈ ਕਿ ਡਰ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਦਾ ਵੀ ਹੋ ਘਰ ਚ, ਚਾਹੇ ਵੱਡੇ ਭਰਾ ਦਾ ਹੋਏ ਚਾਹੇ ਛੋਟੇ ਭਰਾ ਦਾ ਹੋਏ ਜਰੂਰੀ ਨੀ ਕਿ ਛੋਟਾ ਭਰਾ ਹੈ ਡਰ ਨੀ ਹੁੰਦਾ ਲੇਕਿਨ ਮੈਂ ਦੇਖਿਆ ਕਈਆਂ ਦੇ ਛੋਟੇ ਭਰਾ ਦਾ ਹੀ ਵੱਡੇ ਭਰਾ ਨੂੰ ਡਰ ਹੁੰਦਾ ਹੈ
ਅੱਛਾ ਜੀ ਘਰ ਆਉਣਾ ਬਹੁਤ ਜ਼ਰੂਰੀ ਹੈ ਭਾਜੀ
ਹਾਂਜੀ, ਬਟ ਕਿਸੇ ਦਾ ਵੀ ਆ ਜ਼ਰੂਰੀ ਨਹੀਂ ਕੀ, ਵੱਡੇ ਦਾ ਹੀ ਹੋਏ ਕਦੀ ਕਧਾਰ ਛੋਟੇ ਦਾ ਜ ਚਲੋ ਭਾਜੀ ਮੈਂ ਕਰਾਂਗਾ, ਮੈਨੂੰ ਨਾ ਕੋਲ ਆ ਰਹੀ ਹੈ ਪਿੱਛੋਂ
ਠੀਕ ਹੈ ਭਾਜੀ
ਠੀਕ ਹੈ ਜੀ ਸਤਿ ਸ੍ਰੀ ਅਕਾਲ ਹਾਂ